ਹੈਲੋ-
ਹੈਲੋ-
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਅੱਜ ਦਾ ਟੋਪਿਕ ਜਿਹੜਾ ਉਹ ਸਫ਼ਰਾਂ ਤੇ ਹੈ ਸਾਡਾ
ਹਾਂਜੀ ਹੋਰ ਤੁਸੀਂ ਕਿੱਥੇ ਕਿੱਥੇ ਗਏ ਹੋਏ ਹੋ ਹੁਣ ਵੀ ਕਿੱਥੇ ਗਏ ਹੋਏ ਹੋ
ਹਾਂਜੀ ਅਸੀਂ ਹੁਣ ਵੀ ਆਏ ਪਏ ਆ ਇੱਥੇ ਬਾਹਰ ਆਏ ਪਏ ਸਿਨੇਮਾ ਹਾਲ
ਅੱਛਾ ਕਿਹੜੀ ਫਿਲਮ ਦੇਖਣੀ
ਕੈਰੀਓਨ ਜੱਟਾ ਫੌਰ-
ਅੱਛਾ ਅੱਛਾ ਅੱਛਾ ਕਾਹਦੇ ਤੇ ਗਏ ਸੀ- ਅੱਛਾ- ਸਕੂਟਰ ਚਲਾ ਲੈਂਦੇ ਹੋ-
ਮੈਂ ਸਕੂਟਰ ਨਹੀਂ ਚਲਾ ਲੈਂਦਾ ਮੈਨੂੰ ਆਉਂਦਾ ਤਾਂ ਹੈ ਹੀਲੇਕਿਨ ਮੈਂ ਬੈਲਸ ਸਕੂਟਰ ਨਹੀਂ ਚਲਾ ਸਕਦਾ ਏਗਾ
ਅੱਛਾ ਹੋਰ ਕਿੱਥੇ ਕਿੱਥੇ ਗਏ ਹੋਏ ਹੋ,
ਹੋਰ ਅਸੀਂ ਗਏ ਹੋਏ ਅਕ ਉਹ ਇੱਕ ਸਾਊਥ ਅਫਰੀਕਾ ਹੈਦਰਾਬਾਦ- ਤੇ ਦੂਜਾ ਗਰਬਨ ਵੀ ਮੈਂ ਜਾ ਕੇ ਆਇਆ ਹੈਗਾ-
ਹੂੰ ਹੂੰ
ਬੀਜਾ ਏਧਰ ਕੀ ਕਹਿੰਦੇ ਆ ਬਠਿੰਡੇ- ਵਿਆਵਾਂ ਸ਼ਾਦੀਆਂ ਤੇ ਜਾਂਦੇ ਰਹਿੰਦੇ ਹੈਗੇ ਆ ਚੰਡੀਗੜ੍ਹ ਵੀ ਹੋ ਕੇ ਆਏ ਆ- ਤੇ ਇੱਕ ਵਾਰੀ ਦਿੱਲੀ ਹੋ ਕਰ ਆਏ ਆ ਲੁਧਿਆਣੇ ਪਟਿਆਲੇ-
ਹੂੰ ਬੜੀ ਯਾਤਰਾ ਕੀਤੀ ਹੋਈ ਐ।
ਹੂੰ ਬੜੀ ਯਾਤਰਾ ਕੀਤੀ ਹੋਈ ਮੈਂ
ਚੰਡੀਗੜ੍ਹ ਕੀ ਕਰਨ ਗਏ ਸੀ?
ਚੰਡੀਗੜ੍ਹ ਅਕਚੂਅਲ ਚ ਅਸੀਂ ਸ਼ੋਪਿੰਗ ਕਰਨ ਵੀ ਗਏ ਆ ਤੇ ਥੋੜਾ ਜਿਆ ਮੇਰੇ ਸਿਸਟਰ ਦੀ ਇੰਟਰਵਿਊ ਦਾ ਹੁੰਦਾ ਅਸੀਂ ਓ ਵੀ ਕਰਨ ਗਏ ਆ
ਵੱਧ ਤੋਂ ਵੱਧ ਅਸੀਂ ਉਂਨਾਂ ਚੀਜ਼ਾਂ ਤੇ ਈ ਸਭ ਕੁਛ ਕੀਤਾ ਹੈਗਾ।
ਅੱਛਾ ਮੈਂ ਫੋਟੋਆਂ ਵੀ ਦੇਖੀਆਂ ਸੀ ਸ਼ਾਇਦ ਤੁਹਾਡੀ ਮਾਸੀ ਵੀ ਨਾਲ ਗਈ ਸੀ ਹਨਾ।
ਆਹੋ ਮੇਰੀ ਮਾਸੀ ਵੀ ਜਾਂਦੇ ਰੈਦੇ ਹੈਗੇ ਨਾ ਓ ਜਿੱਦਾਂ ਹੁਣ ਜਰਮਨੀ ਨੇ ਓਦਾਂ ਈ ਓ ਸਾਰੇ ਪਾਸੇ ਜਾਂਦੇ। ਰਹਿੰਦੇ ਹੈਗੇ ਆ ਜਰਮਨੀ ਚ ਵੀ ਹੁੰਦੇ ਆ ਮੇਰੀ ਸਿਸਟਰ ਵੀ ਜਾ ਕੇ ਕੇ ਆਈ ਹੈਗੀ ਆ ਮੈਂ ਨੀ ਹਲੇ ਗਿਆ ਜਰਮਨੀ ਲੇਕਿਨ ਮੇਰਾ ਜੇੜਾ ਅਗਲਾ ਜੇੜਾ ਟੂਰਨਾਮੈਂਟ ਹੁੰਦਾ ਮੈਂ ਓਦੋਂ ਈ ਜਾ ਸਕਦਾ ਜਿੱਦਾਂ ਮੈਂ ਪਲੇਅਰ ਵੀ ਆ, ਅਥਲੈਟਿਕਸ ਵੀ ਆ, ਤੇ ਨਾਲ ਨਾਲ ਮੈਂ ਲੁਧਿਆਣੇ ਵੀ ਮੈਂ ਖੇਡਾਂ ਚ ਪਾਰਟੀਸਪੇਟ ਤੇ ਭਾਗਾਂ ਚ ਲੀਤਾ ਹੈਗਾ ਜਿੱਥੇ-ਜਿੱਥੇ ਸਾਨੂੰ ਹੁੰਦੇ ਰੇ ਆ ਖੇਡਾਂ ਦੇ ਅਸੀਂ ਓਥੇ-ਓਥੇ ਸਫ਼ਰਾਂ ਚ ਜਾਂਦੇ ਰੇਨੇ ਗਿਆਂ।
ਹੂੰ,
ਹਾਂ-ਹਾਂ
ਤੇ ਹੈਦਰਾਬਾਦ ਕਾਹਦੇ ਤੇ ਗਏ ਸੀ।
ਪਲੇਨ ਤੇ।
ਅੱਛਾ ਪਲੇਨ ਤੇ ਡਰ ਤਾਂ ਨੀ ਲੱਗਦਾ।
ਨਈ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨੀ ਲੱਗਦਾ ਨਾ ਮੇਰੀ ਬੈਕ ਪੇਨ ਹੁੰਦੀ ਤੇ ਨਾ ਮੈਂ ਕਿਸੇ ਦਾ ਡਰ ਲੱਗਦਾ ਮੈਂ
ਵੈਰੀ ਗੁਡ ਵੈਰੀ ਗੁਡ ਅੱਛਾ ਬੱਸ ਤੇ ਕਦੀ ਕਿਤੇ ਗਏ।
ਬੱਸ ਤੇ ਹਾਂ ਮੈਂ ਇੱਕ ਵਾਰੀ ਬੱਸ ਤੇ ਸੰਗਰੂਰ ਗਿਆ ਹੋਇਆ ਸੰਗਰੂਰ। ਤੇ ਓਥੇ ਵੀ ਗਿਆ ਹੋਇਆ ਕੀ ਕਹਿੰਦੇ ਆ ਜਦੋਂ ਪੇਂਟਿੰਗ ਦਾ ਕੋਪੀਟੀਸ਼ਨ ਸੀਗਾ, ਉਦੋਂ ਵੀ ਮੈਂ ਇੱਕ ਇਕ ਵਾਰੀ ਸੰਗਰੂਰ ਜਾ ਕੇ ਆਇਆ ਜਾਂ ਕਿੱਥੋਂ ਆ ਕੇ ਆਇਆਂ। ਹੁਸ਼ਿਆਰਪੁਰ ਮੈਂ ਬੋਤ ਵਾਰ ਗਿਆ ਹੈਗਾ।
ਹੂੰ,
ਟੂਰਨਾਮੈਂਟ ਖੇਲਣ ਕਰਾਟੇ ਸਕੂਲ ਵਾਲਿਆਂ ਨਾਲ। ਤੇ ਕਿੰਨਾ ਵੀ ਗਿਆ ਹੈਗਾ ਕਾਈ
ਅੱਛਾ ਅੰਮ੍ਰਿਤਸਰ ਵੀ ਗਏ ਸੀਂ ਨਾ ਇੱਕ ਵਾਰੀ ਖੇਲਣ
ਆਹੋ ਅੰਮ੍ਰਿਤਸਰ ਵੀ ਮੈਂ ਟੂਰਨਾਮੈਂਟ ਖੇਡ ਕੇ ਆਇਆ।
ਹਾਂ ਜੇੜੇ ਪਲੇਅਰ ਹੁੰਦੇ ਓ ਤਾਂ ਬਹੁਤ ਯਾਤਰਾ ਕਰਦੇ ਬੋਤ ਘੁੰਮਦੇ
ਬੋਤ-ਬੋਤ ਆਪਨੇ ਇੰਡੀਅਨ ਪਲੇਅਰਸ ਨੂੰ ਦੇਖਲੋ ਜਿੱਦਾਂ ਵਿਰਾਟ ਕੋਹਲੀ ਹੋ ਗਿਆ ਜਾਂ ਬਾ ਕੀ ਦੇ ਹੋਰ ਪਲੇਅਰ ਵੀ ਹੋ ਗਏ ਓ ਸਾਰੇ ਯਤਰਾ ਬੋਤ ਕਰਦੇ ਹੈਗੇ ਅੱਜ- ਕੱਲ ਚ ਇਸ ਜ਼ਨਰੇਸ਼ਨ ਚ
ਟਰੈਵਲਿੰਗ ਈ ਕਰਦੇ ਰਹਿੰਦੇ ਪਲੇਅਰਸ।
ਆਹੋ ਸਾਰੇ ਡਰੈਵਲਿੰਗ ਈ ਕਰਦੇ ਹੈਗੇ ਕਿਉਂ ਕਿ ਓ ਵਿਹਲੇ ਨੀ ਬਹਿੰਦੇ ਨਾ ਚੌਵੀ ਸੌ ਘੰਟੇ ਉਹਨਾਂ ਨੂੰ ਵੀ ਆਪਣੇ -ਆਪਣੇ ਅਲੱਗ-ਅਲੱਗ ਕੰਮ ਹੁੰਦੇ ਐ। ਓ ਵੀ ਆਪਣੀ ਮਿਹਨਤ ਤੇ ਆਪਣੀ ਪ੍ਰੈਕਟਿਸ ਤੇ ਹੀ ਫੋਕਸ ਕਰਦੇ ਸਾਰੇ ਜਾਣੇ। ਓਨਾ ਹੀ ਸਾਰਿਆਂ ਨੂੰ ਹੁੰਦਾ ਪਿਆਰ।
ਹੂੰ,
ਦੇਖੀ ਹੋਈ ਐ।
ਹੂੰ,
ਹੂੰ,
ਵਧੀਆ- ਵਧੀਆ ਤੇ ਹਰ ਟੂਰਨਾਮੈਂਟ ਚ ਸਰਟੀਫਿਕੇਟ ਮਿਲੇ ਹੋਣੇ।
ਹਾਂਜੀ ਹਰ ਟੂਰਨਾਮੈਂਟ ਚ।
ਤੇ ਸਾਰੇ ਤਰ੍ਹਾਂ ਦੇ ਸਫ਼ਰ ਕੀਤੇ ਹੈ ਬੱਸ ਦਾ ਟ੍ਰੇਨ ਦਾ, ਪਲੇਨ ਦਾ। ਹੂੰ।
ਹੂੰ, ਬਿਲਕੁਲ।
ਹੋਰ ਕਿੱਥੇ- ਕਿੱਥੇ ਗਏ ਹੋਏ।
ਹੋਰ ਅਸੀਂ ਗਏ ਹਾਂ ਉੱਥੇ- ਉੱਥੇ ਕੀ ਕਹਿੰਦੇ ਆ ਹਾਂ
ਅੰਮ੍ਰਿਤਸਰ ਦਰਬਾਰ ਸਾਹਿਬ ਗਏ ਕਦੀ।
ਹਾਂ ਗਏ ਹੋਏ ਆ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਜਾ ਕੇ ਆਏ ਆ ਯਤਰਾ ਕਰਕੇ ਆਏ ਮੈਂ ਪੁ ਸਕੂਲ ਵਾਲੇ ਨਾਲ ਟ੍ਰਿਪ ਤੇ ਵੀ ਜਾ ਕੇ ਆਇਆ ਇੱਕ ਵਾਰੀ ਚਿੰਤਪੁਰਨੀ, ਨੈਨਾ ਦੇਵੀ ਦੇ ਦਰਸ਼ਨ ਕੀਤੇ ਐ, ਦੇਵੀ ਵੈਸ਼ਨੋ ਦੇ ਦਰਸ਼ਨ ਕੀਤੇ ਮੈਂ ਹਰ ਦੇਵੀ ਦੇ ਦਰਸ਼ਨ ਕੀਤੇ ਹੁੰਦੇ ਐ ਹਰ ਸਫ਼ਰਾਂ
ਨਹੀਂ ਦਰਬਾਰ ਸਾਹਿਬ ਕਾਹਦੇ ਤੇ ਜਾਂਦੇ ਹੋ।
ਦਰਬਾਰ ਸਾਹਿਬ ਜ਼ਿਆਦਾਤਰ ਅਸੀਂ ਬੱਸ ਤੇ ਵੀ ਚਲੇ ਜਾਂਦੇ ਹੁੰਦੇ ਹਾਂ। ਜ਼ਿਆਦਾਤਰ ਗੱਡੀਆਂ ਤੇ ਵੀ ਲੋਕੀ ਜਾਂਦੇ ਰਹਿੰਦੇ ਆ, ਮੈਂ ਦੋ ਵਾਰੀ ਜਾ ਕੇ ਆਇਆ ਦੋ ਨੀ ਤਿੰਨ ਦੋ ਤਿੰਨ ਵਾਰੀ ਜਾ ਕੇ ਆ ਚੁੱਕੇ ਆ।
ਅੱਛਾ-ਅੱਛਾ, ਹੋਰ ਕਿਹੜੇ-ਕਿਹੜੇ ਗੁਰਦੁਆਰੇ ਸਭ ਦੇ ਦਰਸ਼ਨ ਕੀਤੇ ਹੋਏ।
ਹਜ਼ੂਰ ਸਾਹਿਬ ਦੇ ਕੀਤੇ ਹੈ, ਦਮਦਮਾ ਸਾਹਿਬ ਦੇ ਕੀਤੇ ਤੇ ਸ਼ਹੀਦਾਂ ਦੇ ਕੀਤੇ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਹੋਏ ਆ
ਹੂੰ,
ਹੁਣ ਇੱਕ ਰਹਿ ਗਿਆ ਹੈ ਉਹ ਹੈਗਾ ਅਨੰਦਪੁਰ ਸਾਹਿਬ।
ਅੱਛਾ ਉਹ ਕਦੋਂ ਜਾਣਾ।
ਉਹਦਾ ਦੇਖੋ ਕਦੋਂ ਪਲੈਨ ਬਣਦਾ ਆ। ਇੱਕ ਵਾਰੀ ਕਰਤਾਰਪੁਰ ਲਾਂਗੇ ਦਾ ਵੀ ਅਸੀਂ ਪਲੈਨ ਕਰਦੇ ਪਏ ਕਿ ਇੱਕ ਵਾਰੀ ਆਪਾਂ ਕਰਤਾਰਪੁਰ ਲਾਂਗਾ ਦਾ ਵੀ ਜਾ ਕੇ ਆਈਏ।
ਪਟਨਾ ਸਾਹਿਬ ਗਏ ਪਟਨਾ
ਨਹੀਂ ਹਜੇ ਉੱਥੇ ਨਹੀਂ ਗਏ ਪਟਨਾ ਸਾਹਿਬ।
ਅੱਛਾ ਉਹ ਵੀ ਬਣਾਇਆ ਪ੍ਰੋਗਰਾਮ ਕੋਈ ਬਣਦਾ ਪਿਆ।
ਉਹਦਾ ਜੇ ਬਣੂਗਾ ਉਹ ਥੋੜੇ ਟਾਈਮ ਬਾਅਦ ਹੀ ਸ਼ਾਇਦ ਅਸੀਂ ਬਣਾਵਾਂਗੇ ਪਹਿਲੇ ਆਪਾਂ ਜਿਹੜਾ ਆ ਆਨੰਦਪੁਰ ਸਾਹਿਬ ਦਾ ਪ੍ਰੋਗਰਾਮ ਉਪਰ ਦੇਖਣਾ, ਤੇ ਤੀਜਾ ਜਿਹੜਾ ਕਰਤਾਰਪੁਰ ਲੰਗ ਉਹ ਵੀ ਆਪਾਂ ਦੇਖਣਾ ਪਟਨਾ ਸਾਹਿਬ ਤਾਂ ਆਪਾਂ ਸਾਰੇ ਇੱਕ ਦਿਨ ਦੂਜੀ ਛੁੱਟੀਆਂ ਚ ਵੀ ਜਾਵਾਂਗੇ ਸ਼ਾਇਦ।
ਹੂੰ,
ਤਾਂ ਕਰਕੇ।
ਹੋਰ ਕਦੀ ਗਰਮੀਆਂ ਦੀਆਂ ਛੁੱਟੀਆਂ ਚ ਵਾਟਰ ਪਾਰਕ ਗਏ ਘੁੰਮਣ।
ਆਹ ਮੈਂ ਗਿਆ ਹੋਇਆ ਵਾਟਰ ਪਾਰਕ ਇੱਕ ਕਰਾਟੇ ਸਕੂਲ ਦਾ ਜਦੋਂ ਮੈਂ ਦੋ ਹਜ਼ਾਰ ਉੱਨੀ ਚ ਕੈਂਪ ਕੀਤਾ ਉਦੋਂ। ਗਿਆ ਆ ਦੂਜਾ ਫਿਰ ਮੈਂ ਗਿਆ ਹੈਗਾ ਕੀ ਕਹਿੰਦੇ ਆਪਣਾ ਹਾਂ ਵੰਡਰਲੈਂਡ ਦੋ ਹਜ਼ਾਰ ਤੇਈ ਚ, ਉਦੋਂ ਵੀ ਗਏ ਹੋ ਸਾਰੇ ਪਾਸੇ ਮੈਂ ਘੁੰਮਿਆ ਫਿਰਿਆ ਆ।
ਹੂੰ, ਠੀਕ ਹੈ ਵਧੀਆ।
ਹੂੰ,
ਹੂੰ,
ਹਾਂਜੀ, ਬਸ ਇਹਨੇ ਇਨੇ ਹੋਰ ਅਸੀਂ ਜ਼ਿਆਦਾਤਰ ਘੁੰਮਦੇ ਫਿਰਦੇ ਵੀ ਰਹੇ ਹਾਂ। ਉੱਥੇ ਹੈਦਰਾਬਾਦ ਦੇ ਵਿੱਚ ਜ਼ਿਆਦਾਤਰ ਅਸੀਂ ਕਈ ਫਿਸਥਾਵਾਂ ਦੇਖੀਆਂ, ਕਈ ਚੀਜ਼ਾਂ ਦੇਖੀਆਂ ਹੈਗੀਆਂ। ਫਿਲਮ ਵੀ ਆਪਾਂ ਦੇਖੀ ਸੀ ਇੱਕ ਵਾਰੀ ਦਲਜੀ ਦਲਜੀਤ ਉਸਾਜ ਦੀ ਉੱਥੇ ਜਿਹੜੀ ਆਈ ਸੀਗੀ।
ਅੱਛਾ ਗੁੱਡ ਨਿਊਜ਼, ਅੱਛਾ ਹਜ਼ੂਰ ਸਾਹਿਬ ਗਏ ਸੀ ਉਦੋਂ ਵੀ ਫਿਲਮ ਦੇਖੀ। ਕਿ ਸੀ ਨਾ।
ਆਹੋ ਜੰਗਲ ਦੇਖੀ ਸੀਗੀ ਉਹ ਮੋਗਲੇਈ ਵਾਲੀ।
ਹਾਂ, ਫਿਲਮਾਂ ਦੇ ਜ਼ਿਆਦਾ ਹੀ ਸ਼ੌਕੀਨ ਆ, ਹੁਣ ਵੀ ਫਿਲਮ ਦੇਖਣ ਗਏ ਹੋ ਹਨਾ।
ਮੈਂ ਫ਼ਿਲਮਾਂ ਨੂੰ ਸ਼ਕੀਨੀ ਦੀ ਤਰ੍ਹਾਂ ਨਹੀਂ ਲੈਂਦਾ ਮੈਂ ਸ਼ਕੀਨੀ ਦੋ ਹਜ਼ਾਰ ਚੌਵੀ ਤੋਂ ਹੀ
ਅੱਛਾ- ਅੱਛਾ, ਫਿਰ ਕਾਹਦੇ ਤੇ ਜਾਂਦੇ ਹੁੰਦੇ, ਬਾਈਕ ਵਗੈਰਾ ਕਰਕੇ ਜਾਂਦੇ ਹੋ ਜਦੋਂ ਕਦੇ ਵੀ ਜਾਂਦੇ ਹੋ ਫਿਲਮ ਦੇਖਣ।
ਬਾਈਕ ਤੇ ਚਲੇ ਜਾਂਦਾ ਹੁੰਨਾ, ਤੇ ਕਦੀ ਘਟਾ-ਘਟੂ ਕੇ ਥੋੜਾ ਜਿਹਾ ਫੇਰ ਮੈਂ ਸਕੂਟਰ
ਬੜਾ ਸਫ਼ਰ ਕੀਤਾ ਹੋਇਆ ਹਨਾ, ਕਦੀ ਬਾਈਕ ਤੇ ਕਦੀ ਆਟੋ ਤੇ। ਇਹ ਕਦੀ ਬਸ
ਦੇਖ ਰਿਹਾ ਹੈ, ਕਿਉਂਕਿ ਮੈਂ ਚੀਜ਼ ਛੱਡਣੀ ਵੀ ਹੈ ਅੱਗੋਂ ਜਾ ਕੇ ਸਮੇਂ ਦੇ ਹਿਸਾਬ ਨਾਲ, ਜਦੋਂ ਉਹ ਟਾਈਮ ਪੂਰਾ ਹੋ ਜਾਂਦਾ ਨਾ ਇੰਨਾ ਦਾ, ਫੇਰ ਮੈਂ ਆਪਣੇ ਹੌਲੀ-ਹੌਲੀ ਛੱਡ ਦਿੰਦਾ। ਚੀਜ਼ਾਂ ਨੂੰ, ਜਿੱਦਾਂ ਮੈਂ ਸ਼ੌਂਕ ਛੱਡੇ ਆ ਮਨ ਚ ਵਿਸ਼ਵਾਸ ਛੱਡਿਆ ਫਿਲਮਾਂ ਚੁ। ਮੈਂ ਤਾਂ ਆਦਾ
ਆਪਾਂ ਆਪ ਆਪਾਂ ਯਾਤਰਾ ਤੇ ਗੱਲ ਕਰੀਏ। ਹਨਾ!
ਯਾਤਰਾ ਤੇ ਕਰੀਏ ਚਲੋ ਆਓ।
ਹੂੰ ਹੂੰ
ਤਾਂ ਕਰਕੇ
ਜਦੋਂ ਅਨੰਦਪੁਰ ਸਾਹਿਬ ਜਾਓਗੇ, ਉਦੋਂ ਨੈਨਾ ਦੇਵੀ ਵੀ ਜਾਣਾ ਹਨਾ।
ਆ ਨੈਣਾ, ਤੇ ਵੀ ਮੈਂ ਇੱਕ ਵਾਰੀ ਗਿਆ ਹੋਇਆ।
ਅਨੰਦਪੁਰ ਸਾਹਿਬ ਵਾਲੀ ਹੈ, ਨੈਨਾਂ ਦੇਵੀ।
ਆਹੋ, ਬਸ ਮੈਂ ਉੱਥੇ ਇੱਕ ਵਾਰੀ ਜਾ ਕੇ ਆਉਣਾ ਹੈਗਾ, ਕਿਉਂਕਿ ਮੈਂ ਚਿੰਤ ਪੁਲੀ ਦੇ ਨਾਲ ਨਾਲ ਨਾ ਜਿਹੜਾ ਇੱਕ ਮੰਦਿਰ ਆਉਂਦਾ ਹੈਗਾ। ਅਹ ਵੈਸ਼ਨੋ ਮੰਦਿਰ। ਉੱਥੇ ਦਰਸ਼ਨ ਕਰਕੇ ਆਇਆ ਹੈਗਾ, ਦੇਵੀ ਬਸ। ਗੋਇਿੰਦ ਦਾ ਸਾਹਿਬ ਉਹਦਾ ਹਜੇ ਨੀ ਪਤਾ, ਕਿਉਂਕਿ ਉਹ ਵੀ ਅਜੇ ਆਉਂਦਾ ਹੈਗਾ ਪਲੈਨਿੰਗ ਚ।
ਨਹੀਂ ਗਏ, ਕਿਰਤਪੁਰ ਸਾਹਿਬ ਗਏ ਹੋਏ ਉਹ?
ਹਾਂ! ਉੱਥੇ ਅਸੀਂ ਗਏ ਹਾਂ।
ਹੂੰ
ਕਿਉਕਿ, ਕੀਰਤਪੂਰ ਸਾਹਿਬ ਅਸੀਂ ਬਚਪਨ ਚ ਹੀ ਜਾ ਕੇ ਆਏ ਹੋਏ ਹਾਂ, ਮੇਰੇ ਖਿਆਲ
ਹੂੰ,
ਤਾ ਕਰਕੇ। ਕੀਰਤਪੁਰ ਸਾਹਿਬ ਜਾ ਕੇ ਆਏ ਆ। ਦੂਜਾ ਅੰਮ੍ਰਿਤਸਰ ਜਾ ਕੇ ਆਏ, ਅੰਮ੍ਰਿਤਸਰ ਮੈਂ ਸ਼ਾਇਦ ਦੋ ਤਿੰਨ ਵਾਰੀ ਹੋ ਕੇ ਆਏ ਹੈ ਅਸੀਂ। ਹੂੰ, ਤਾਂ ਕਰਕੇ ਜਿੰਨਾ ਹੁੰਦਾ ਰੱਬ ਦਾ ਬੁਲਾਵਾ, ਹੀ ਪਹੁੰਚ ਜਾਂਦਾ ਮਾਲਕ ਦਾ ਜਦੋਂ
ਤੇ ਕਦੀ ਬੱਸ ਤੇ ਗਏ। ਉਹਨੇ
ਕਾਰ ਤੇ ਤੇ ਕਦੀ ਬੱਸ ਤੇ ਹੀ ਜਾਂਦੇ ਰਹਿੰਦੇ ਆ। ਇੱਕ ਵਾਰੀ ਮੈਂ ਸਕੂਲ ਵਾਲਿਆਂ ਨਾਲ। ਦਿੱਲੀ ਮੇਰਾ ਦੋ ਤੇ ਤਿੰਨ ਵਾਰੀ ਲੱਗ ਚੁੱਕਿਆ ਹੈਗਾ।
ਹੂੰ
ਹਮ ਚੰਡੀਗੜ੍ਹ ਵੀ ਮੇਰਾ ਦ ਤਿੰਨ ਵਾਰੀ ਦਾ ਹੋ ਚੁੱਕਾ ਪਹਿਲਾਂ ਮੈਂ ਜਦੋਂ ਇੱਕ ਰਿਪੋਰਟ ਕਰਵਾਉਣੀ ਸੀ ਉਦੋਂ, ਦੂਜੇ ਜਦੋਂ ਮੇਰੀ ਕਜ਼ਨ ਦਾ ਵਿਆਹ ਸੀ ਮੇਰੇ ਮਾਮਾ ਜ ਦੀ ਕੁੜੀ ਦਾ,, ਉਦੋਂ
ਹਮ! ਅੰਬਾਲੇ ਵੀ ਗ ਹੋਏ ਉਹ। ਅੰਬਾਲੇ।
ਅੰਬਾਲੇ ਹਾਂ। ਅੰਬਾਲੇ ਗਿਆ ਹੋਇਆ ਮੈਂ
ਹੁੰ ਉੱਥੇ ਕੌਣ ਹੈ?
ਤਾਂ ਕਰਰਕੇ
ਹੈਂ।
ਅਸੀਂ ਸਾਰੇ ਪਾਸੇ ਜਾਂਦੇ ਰਹਿੰਦੇ ਆਂ।
ਹੁੰ
ਤਾਂ ਕਰਕੇ
ਅੱਛਾ ਤੇ ਹੋਰ ਕਿੱਥੇ ਗਏ ਹੋਏ ਹੋ।
ਹੋਰ ਅਸੀਂ ਗਏ ਹਾਂ ਇੱਕ ਉੱਥੇ ਕੀ ਕਹਿੰਦੇ ਆਪਣਾ ਹਾਂ ਦ ਤੋਂ ਬਾਅਦ ਆ ਤੇ ਇੱਕ ਵਾਰੀ ਅਸੀਂ ਉੱਧਰ ਵੀ ਗਏ ਹੋਏ ਹ ਕੀ ਕਹਿੰਦੇ ਆ ਹਾਂ ਛੋਟੇ ਹੁੰਦਿਆਂ ਮੈਨੂੰ ਹੋਰ ਥਾਵਾਂ ਤਾਂ ਯਾਦ ਨੀ ਹੈਗੀਆਂ, ਲੇਕਿਨ ਮੈਨੂੰ ਜਿੰਨੀਆਂ ਚੀਜ਼ਾਂ ਯਾਦ ਸੀ ਉਹ ਮੈਂ ਦੱਸ ਮਨੀਕਰਨ ਸਾਹਿਬ ਹਾਂ ਉੱਥੇ ਗਿਆ ਹੋਇਆ ਕਿਉਂਕਿ ਉਸਦਾ ਤਾਂ ਮੈਨੂੰ ਨਖ ਸਕਦਾ ਆ ਨਹੀਂ ਲਦਾ ਕਿਉਂਕਿ ਬਾਕੀ ਮਨੀਕਰਨ ਸਾਹਿਬ ਹੂੰ ਤਾਂ ਕਰਕੇ ਉਹ ਸਾਰੇ ਪਾਸੇ ਅਸੀਂ ਗਏ ਹੋਏ ਹਾਂ। ਜਿੰਨੇ-ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਹੈਗੇ ਹੈ ਗੁਰੂਆਂ ਦੇ ਤੇ ਈਸ਼ਵਰਾਨ ਦੇ ਉਹ ਸਾਰੇ ਪਾਸੇ ਗਏ ਆ। ਲੇਕਿਨ ਇੱਕ ਚੀਜ਼ ਦਾ ਖੇਡ ਹੈ ਕਿ ਅਸੀਂ ਅਯੋਧਿਆ ਨਹੀਂ ਗਏ ਹਲੇ ਕਿਉਂਕਿ ਅਯੋਧਿਆ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਬਹੁਤ ਉੱਥੇ ਹੀ।
ਅੱਛਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ। ਔ
ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਚੰਗਾ ਜੀ ਬਾਏ। ਓਕੇ ਜੀ ਬਾਏ।